ਹੈਲੋ
ਹਾਂਜੀ ਸਤਿ ਸ਼੍ਰੀ
ਸਤਿ ਸ਼੍ਰੀ ਅਕਾਲ, ਹਾਂਜੀ ਸਤਿ ਸ਼੍ਰੀ ਅਕਾਲ ਹੋਰ ਕੀ ਕਰਦੇ ਪਏ ਔ
ਬਸ ਵਧੀਆ ਅਸੀਂ ਬੈਠੇ ਆ ਤੁਸੀ ਦੱਸੋ ਕੀ ਕਰਦੇ ਪਏ ਹੋ
ਮੈਂ ਤੇ ਬਸ ਵਧੀਆ ਨਾਸ਼ਤਾ-ਵਾਸਤਾ ਕਰਕੇ ਬੈਠੇ ਆ ਸੋਚਦੇ ਪਏ ਸੀ ਸ਼ੋਪਿੰਗ ਸੁਪਿੰਗ ਵੇਖੀ ਕਿੱਥੇ ਕਰਨੀ ਹੈ ਜਾ ਕੇ
ਨੀ ਹੋਰ ਕੀ ਬਨਾਨਾ ਨਾਸਤੇ ਵਿਚ ਤੁਸੀ ਅੱਜ
ਬਸ ਅਸੀ ਤੇ ਰਾਤੀ ਕਰੇਲੇ ਬਨਾਏ ਪਤਾ ਕੀ ਇੰਨੀ ਗਰਮੀ ਹੁਣ ਗਰਮੀ ਚ ਬੰਦਾ ਕੀ ਬਨਾਏ ਕਰੇਲੇ ਗਰਮੀ ਤੇ ਜਾਂਦਾ ਆਦੇ ਗਰਮੀ ਜਿਆਦਾ ਕਰੇਲੀ ਬਣਾ ਲੈਂਦੇ ਆ ਫੇਰ ਸੀਜ਼ਨਲ ਸਬਜ਼ੀ ਤੇ ਖਾ ਲੈਨੀ ਚਾਇਦੇ ਏ।
ਅਸੀਂ ਦਾਲ ਬਣਾਈ ਸੀ ਮੂੰਗੀ ਧੋਤੀ ਹੋਈ ਉਹ ਸਵੇਰੇ ਪਈ ਹੋਈ ਸੀ। ਉਹੀ ਦਾਲ ਚ ਆਟਾ ਮਲ ਕੇ ਪਰੌਂਠੇ ਬਣਾ ਲਏ। ਦੁਪਹਿਰ ਵਾਸਤੇ ਰਾਜਮਾਂ ਧਰ ਆਇਆ ਏ ਅਸੀਂ ਉੱਬਲਨੇ ਤੇ ਚੋਲ। ਬਹੁਤ ਗਰਮ-ਗਰਮ ਬਨ ਜਾਣਗੇ। ਫੁੱਲਕਾ ਵੀ ਨਾਲ ਲਾ ਕੇ ਨਾਲ ਚੌਲ਼ ਬਣਾ ਲਾਂਗੇ ਇੱਕੋ ਵਾਰੀ। ਦੋਵੇਂ ਕੰਮ ਕਰ ਲਾਗੇ।
ਵਧੀਆ-ਵਧੀਆ ਅਸੀ ਤੇ ਬਸ ਹੁਣ ਉਹਨੂੰ ਕਰਕੇ ਆਏ ਆ ਹੁਣ ਸੋਚ। ਮੈਂ ਅਸੀਂ ਸ਼ੋਪਿੰਗ ਕਰਨੀ ਸੀ ਥੋੜੀ ਬਹੌਤ ਸੋਚ ਰਹੇ ਆ ਔਨਲਾਈਨ ਕਰੀਏ, ਔਫਲਾਈਨ ਕਰੀਏ ਜਾ ਕੇ। ਤੁਸੀ ਦੱਸੋ ਤੁਸੀਂ ਕਿੱਦਾਂ ਕਰਦੇ ਹੋ?
ਮੈਂ ਵੀ ਕਈ ਵਾਰ ਚੀਜ਼ ਅੱਛੀ ਆਉਂਦੀ ਏ ਔਫਲਾਈਨ ਵੀ ਅੱਛੀ ਮਿਲ ਜਾਂਦੀ ਏ ਔਨਲਾਈਨ ਇਹ ਹੁੰਦਾ ਕਿ ਸਾਡੇ ਕਈ ਵਾਰ। ਚੀਜ਼ ਨਾ ਖ਼ਰਾਬ ਆਂ ਜਾਂਦੀ ਏ ਕਈ ਵਾਰ ਅਸੀਂ ਚੀਜ਼ ਵਧੀਆ ਮੰਗਾਂਦੇ ਨਾ ਉਸ ਤੋਂ ਵਧੀਆਂ ਵੀ ਨਿਕਲ਼ ਜਾਂਦੀ ਏ। ਕਈ ਵਾਰ ਅਸੀਂ ਘਟੀਆ ਮੰਗਾਉਦੇ ਉਸ ਤੋਂ ਘਟੀਆ ਵੀ ਆ ਜਾਂਦੀ ਏ
ਹਾਂ ਉਹ ਤੇ ਹੈ ਹੀ ਹੈ ਕਈ ਵਾਰ ਦਿੱਕਤ ਆ ਜਾਂਦੀ ਏ ਪਰ। ਮੈਂ ਤਾਂ ਸੂਟ ਜ਼ਿਆਦਤਰ ਔਨਲਾਈਨ ਹੀ ਮੰਗ ਲੈਂਦੀ ਆ ਔਫ ਲਾਈਨ ਵੀ ਥੋੜਾ ਦੇਖਦੀ ਵੀ ਆ ਕਿਹੜਾ ਮੰਗਵਾਵਾ ਸਮਝ ਨੀ ਆਦਾ ਪਇਆ।
ਔਫਲਾਈਨ ਤੇ ਹੈ ਕੇ ਅਸੀਂ ਕੱਪੜਾ ਔਫਲਾਈਨ ਤੇ ਅਸੀ ਕੱਪੜਾ ਛੂਹ ਕੇ ਵੇਖਦੇ ਆ ਨਾ ਕੋਟਨ ਏ, ਪਿਓਰ ਕੋਟਨ, ਜਾਂ ਰਿਓਨ ਏ, ਕਿਹੜਾ ਕੱਪੜਾ ਏ। ਔਫਲਾਈਨ 'ਚ ਕਈ ਵਾਰੀ ਇਹ ਹੁੰਦਾ ਦਿਖਾਦੇ ਮਤਲਬ ਵਧੀਆ ਏ ਭੇਜ ਘੱਟਿਆ ਦਿੰਦੇ ਨੇ। ਉਹ ਕਈ ਵਾਰੀ ਇਹ ਹੁੰਦਾ ਕਿ ਵਿਖਾਂਦੇ ਵੱਕਤ
ਅਗਰ ਤੁਸੀਂ ਔਨਲਾਈਨ ਕਰੋਗੇ ਤਾਂ ਉੱਥੇ ਲਿਖਿਆ ਤਾਂ ਹੁੰਦਾ ਕਿ ਇਹ ਕੱਪੜਾ ਐਸਾ ਹੈ, ਇਹ ਕੱਪੜਾ ਐਸਾ। ਤੁਸੀਂ ਦੇਖੋਗੇ ਅਗਰ ਤਾਨੂੰ ਦੇਖੇਗਾ। ਲਿਖਿਆ ਤਾਂ ਆ ਜਾਂਦਾ ਕੱਪੜਾ ਕੋਟਨ ਏ ਜਾਂ ਰਿਓਨ ਏ ਜਾਂ ਕੀ ਏ।
ਹਾਂ, ਪਰ ਕਈ-ਕਈ ਵਾਰੀਂ ਲੋਕੀਂ। ਪਰ ਲੋਕੀਂ ਧੋਖਾਧੜੀ ਕਰਨ ਵਾਲੇ ਧੋਖਾਧੜੀ ਕਰ ਹੀ ਦਿੰਦੇ ਨੇ। ਰਿਫੰਡ ਦਾ ਵੀ ਨਹੀਂ ਓਪਸ਼ਨ ਉਹਨੇ ਦੇ ਰਿਟਰਨ ਦਾ। ਓਪਸ਼ਨ ਵੀ ਨੀ ਹੁੰਦਾ। ਫੇਰ ਕਿਸੇ ਨੂੰ ਕੁਛ ਕਹਿ ਨੀ ਸਕਦੇ ਨਾ ਅਸੀਂ, ਉਹ ਤਾਂ ਦੇ ਗਿਆ।
ਹਾਂ ਸਕੈਮ ਹੋ ਜਾਂਦਾ ਕਈ ਵਾਰ।
ਘੱਟ ਹੀ ਕਰਦੇ ਹਾਂ ਔਨਲਾਈਨ, ਜਾਦਾ ਤਾਂ ਅਸੀਂ ਔਫਲਾਈਨ ਹੀ ਕਰਦੇ ਹਾਂ। ਚੱਲ ਬੰਦਾ ਐਸੀ ਬਹਾਨੇ ਘੁੰਮ ਵੀ ਆਉਂਦਾ ਐ। ਖਾ- ਪੀ ਵੀ ਆਉਂਦਾ ਬਜ਼ਾਰੋਂ, ਹਨਾ।
ਤੇ ਇਹ ਤਾਂ ਹੈ ਹੀ ਹੈ, ਲੇਕਿਨ ਫੇਰ ਇਹ ਵੀ ਹੁੰਦਾ ਨਾ ਤੁਹਾਨੂੰ ਪਤਾ ਗਰਮੀ ਇੰਨੀ ਜ਼ਿਆਦਾ ਤੇ। ਘਰੋਂ ਨਿਕਲਣ ਦਾ ਮਨ ਹੀ ਨੀ ਕਰਦਾ ਸ਼ੋਪਿੰਗ ਕਰਨ ਕਿੱਥੇ ਜਾਇਆ ਜਾਏ। ਮੈਂ ਤੇ ਆਪ ਸੋਚਦੀ ਹਾਂ, ਕਿ ਜ਼ਿਆਦਾਤਰ ਔਨਲਾਈਨ ਜ਼ਿਆਦਾ ਪ੍ਰੈਫਰ ਕਰਾਂ।
ਹੂੰ, ਮੈਂ ਤੇ ਇਹੀ ਕਹਿੰਦੀ ਸੀ, ਜਿਵੇਂ ਕਿ ਅਸੀਂ ਉਹ ਫੀਮੇਲਸ ਹੁੰਦੀਆਂ ਘਰੋਂ ਨਿਕਲਣੀ ਨਹੀਂ ਪਾਉਂਦੀਆਂ ਐਸੀ ਬਹਾਨੇ ਚਲੋ ਘਰੋਂ ਨਿਕਲਦੀਆਂ ਨੇ ਨਾਲ ਮਤਲਬ ਘੁੰਮ ਆਉਂਦੀਆਂ ਨੇ ਖਾ ਫੇਰ ਓਸ ਸ਼ੋਪਿੰਗ ਵੀ ਸ਼ੋਪਿੰਗ ਹੋ ਜਾਂਦੀ ਹੈ। ਸਾਰਾ ਟਾਈਮ ਹੋ ਜਾਂਦਾ ਹੈ ਆ ਐਵੇ ਫੇਰ ਜਨਾਨੀਆਂ ਘਰੋਂ ਨਿਕਲ ਨੀ ਪਾਉਂਦੀਆਂ ਫੇਰ ਘਰ 'ਚ ਹਾ। ਫੇਰ ਮਸਤ ਰਹਿੰਦੀਆਂ ਨੇ ਰੋਟੀ ਬਣਾ ਲੈ, ਸਬਜ਼ੀ ਬਣਾ ਲੈ, ਕੱਪੜੇ ਧੋ। ਭਾਂਡੇ ਮਾਂਜ, ਸਫ਼ਾਈਆਂ ਕਰ, ਬੱਚਾ ਦੇੇਖ ਰਾਤ ਹੋ ਜਾਂਦੀ ਹੈ।
ਲੇਕਿਨ ਇਹ ਨਾ ਫੇਰ ਤੁਹਾਨੂੰ ਪਤਾ ਹੀ ਦੇਖੋ ਔਨਲਾਈਨ ਤੇ ਆਪਾਂ ਫੇਰ ਇਹ ਵੀ ਹੁੰਦਾ ਕਿ ਸਾਥੋ ਲੇਟੇਸਟ ਫੈਸ਼ਨ ਦੇ ਉਹ ਹੁੰਦੇ ਨੇ। ਕਈ ਵਾਰ ਸਾਨੂੰ ਔਫਲਾਈਨ ਨਾ ਪ੍ਰੋਪਰ ਲੇਟੈਸਟ ਫੈਸ਼ਨ ਨਹੀਂ ਮਿਲ ਪਾਉਂਦਾ ਜੋ ਔਨਲਾਈਨ ਲੇਟੈਸਟ ਫੈਸ਼ਨ ਮਿਲ ਜਾਂਦਾ।
ਹਾਂਜੀ ਗੱਲ ਤੁਹਾਡੀ ਸਹੀ ਹੈਗੀ ਏ। ਸਾਨੂੰ ਉਹਦੇ ਵਾਸਤੇ ਚਾਰ-ਪੰਜ ਦੁਕਾਨਾਂ ਫਿਰਨਾ ਪੈਂਦਾ ਆਂ।
ਉਹ ਤੁਹਾਨੂੰ ਪਤਾ ਐਡੀ ਗਰਮੀ 'ਚ ਬੰਦਾ ਪਹਿਲੇ, ਹਾਂ। ਹੁਣ ਬੰਦਾ ਪਹਿਲੇ ਐਨੀਂ ਗਰਮੀ 'ਚੋ, ਨਿਕਲੇ ਘਰੋਂ ਫੇਰ ਜਾ ਕੇ ਲੱਭੇ ਤੇ ਫੇਰ ਸ਼ੋਪਿੰਗ ਕਰਨ ਦਾ ਮਜ਼ਾ ਵੀ ਨਹੀਂ ਆਉਂਦਾ, ਹੁਣ ਔਨਲਾਈਨ। ਫ਼ੋਨ ਚੁੱਕਿਆ ਤੇ ਚਲਾ ਲਿਆ।
ਬਿਲਕੁਲ- ਬਿਲਕੁਲ ਉਹ ਤਾਂ ਹੈ ਹੀ ਹੈ। ਹੋਰ ਸੁਣਾਓ ਤੁਹਾਡੇ ਘਰ ਪਰਿਵਾਰ ਸਾਰੇ ਵਧੀਆ? ਬੱਚੇ- ਬੁੱਚੇ ਵਧੀਆ ਨਾਨਕੇ ਨੀ ਗਏ ਤੁਹਾਡੇ ਬੱਚੇ?
ਮੈਂ ਤੇ ਆਪ ਸੋਚਦੀ ਪਈ ਹਾਂ, ਕਿ ਸ਼ੋਪਿੰਗ ਕਰਨ ਜਾਣਾ ਸੋਚਦੀ ਪਿ ਹਾਂ, ਕਿ ਔਨਲਾਈਨ ਵੇਖਾ ਜਾਂ ਔਫਲਾਈਨ ਵੇਖਾ ਹੁਣ ਦੇ- ਖੋ ਗਰਮੀ 'ਚ ਤੇ ਜਾਣ ਦਾ ਮਨ ਹੈ ਨਹੀਂ।
ਆਹ।
ਸੋਚਦ ਪਿ ਆ ਇਕ ਵਾਰ ਔਨਲਾਈਨ ਚੈੱਕ ਕਰ ਲਾਂ ਲੇਕਿਨ ਫੇਰ ਔਨਲਾਈਨ ਐਵੀ ਹੈ ਨਾ ਆਏਗਾ ਵੀ ਦੋ- ਤਿੰਨ ਦਿਨ ਲੱਗਣ ਗੇ ਆਣ ਵਿਚ।
ਬਿਲਕੁਲ- ਬਿਲਕੁਲ ਐ ਤੇ ਹੈ ਹੀ ਹੈ, ਹੋਰ ਤੁਹਾਡੇ ਬੱਚੇ ਵੀ ਸਕੂਲ ਖੁਲ ਗਏ ਨੀ ਅਜੇ।
ਬਸ ਬੱਚੇ ਦਾ ਸਕੂਲ ਖੁੱਲਣਗੇ ਹਜੇ ਹੁਣ ਗਰਮੀ ਘੱਟ ਤੇ ਇੰਨੀ ਤੇਜ਼ ਗਰਮੀ ਪੈਂਦੀ ਬਈ ਬੱਚੇ ਵੀ ਕੀ ਕਰਨ ਬੇਚਾਰੇ ਹੁਣ ਸਕੂਲ ਜਾਣਗੇ।
ਹੂੰ-ਹੂੰ। ਤੇ ਹੈ ਈ ਐ ਡੇਢ ਮਹੀਨੇ ਐਡੀਆਂ ਮਸਤੀਆਂ ਮੋਜਾਂ ਕੱਟੀਆਂ ਹੈਗੀਆਂ ਤੇ ਹੁਣ ਸਕੂਲ ਜਾਣਾ ਈ ਐ।
ਹਾਂ, ਬਸ ਹੁਣ ਬੱਚਾ ਹੁਣ ਸਕੂਲ ਹੁਣ ਸ- ਸਕੂਲ ਜਾਣਗੇ ਥੋੜੀ ਘਰ ਸ਼ਾਂਤੀ ਹੋਏਗੀ।
ਜੇ ਤੁ ਹੁਣ ਉਹ ਦਾ ਬੈਗ- ਬੂਗ ਲਾਇਓ ਬੱਚੇ ਦੇ ਨਹੀਂ ਅਜੇ ਲਿਆਣੇ ਨੇ।
ਨਹੀਂ- ਨਹੀਂ ਬੈਗ- ਬੂਗ ਤਾਂ ਅਸੀਂ ਦਵਾਤੇ ਪਿਛਲੇ ਸਾਲ ਦੇ ਹੈਗੇ ਨੇ ਹਜੇ। ਐੈਦਕਿ ਨਵੇਂ ਮੰਗਾ ਲੈਣੇ ਇਹਨਾਂ ਨੇ ਔਨਲਾਈਨ ਈ ਸ਼ੋਪਿੰਗ ਕੀਤੀ ਹੈ ਸਾਰੀ ਸਕੂਲ ਦੀ ਫੇਰ। ਸਟੇਸ਼ਨਰੀ ਸਾਰਾ ਸਮਾਨ ਔਨਲਾਈਨ ਮੰਗਾਇਆ।
ਅੱਛਾ, ਅੱਜ -ਕੱਲ ਤਾਂ ਸਕੁਲ ਮਿਲਣ ਲੱਗ ਗਈ ਨਾ ਕੋ ਤੇ ਕਾਪੀਆਂ ਸਕੂਲ ਉਹਨਾਂ ਨੇ ਆਪਣਾ ਟਾਈਮ ਪਾਸ ਕਰ ਲਿਆ ਗਿਆ ਕਿਤਾਬਾਂ ਨਾਲ ਕਿ ਤੇ ਦਿੰਦੇ ਆ, ਕਹਿੰਦੇ ਆ ਏਥੋਂ ਹੀ ਲਓ।
ਨੇ ਸਕੂਲੋਂ ਮਿਲ ਜਾਂਦੀਆਂ ਨੇ, ਲੇਕਿਨ ਉਹ ਬੱਚੇ ਬੱਚੇ ਨੂੰ ਕਿਹਾ ਹੁੰਦਾ ਨਾ ਕਿ ਮਤਲਬ ਸਾਈਟ ਤੇ ਚਾਹੀਦੀਆਂ ਨੇ, ਡਾਇਰੀਆਂ ਆਉਂਦੀਆ ਨੇ ਸੋ ਸੋਣੀਆਂ ਓਨਲਾਈਨ ਚੈੱਕ ਡਇਰੀ ਆਉਣੀਆ ਸਟੇਸਨ ਰੀ। ਪਹਿਲੇ ਸਮਾਨ ਬੋਤਲਾਂ ਆਉਂਦੇ ਨੇ ਵਧੀਆ- ਵਧੀਆ ਉਹਨੂੰ ਵੇਖ ਵੇਖ ਕੇ ਕਹਦੇ ਲੈਣਾ ਫਿਰ ਔਨਲਾਈਨ ਲੈਂਦਾ ਸਮਾਨ ਗਰਮੀ ਚ ਨਿਕਲ।
ਬਿਲਕੁਲ ਓਨਾ ਹੀ ਦੇਖੋ ਹੁਣ ਹਾਂ ਸਕੂਲੇ ਮੈਡਮਾਂ ਨੇ। ਪ੍ਰਿੰਸੀਪਲਾਂ ਨੇ ਕਾਪੀਆਂ- ਕੂਪੀਆਂ ਰੱਖਣੀਆਂ ਸ਼ੁਰੂ ਕਰਤੀ ਨਾਲ ਕਵਰ ਰੱਖਨੇ ਸ਼ੁਰੂ ਕਰਤੇ ਆ। ਕੋਡ ਉੱਤੇ ਆਪਣੇ ਸਕੂਲ ਦਾ ਨਾਮ ਲਿਖਣੇ ਸ਼ੁਰੂ ਕਰਤੇ ਹਨਾ, ਉਹਨਾਂ ਨਾਲ ਉਹਨਾਂ ਦੀ ਐਡਵਰਟਾਈਜ਼ ਕਿ ਹਾਂ ਸਾਡੇ ਸਕੂਲ ਦਾ ਨਾਮ ਐ। ਕੋਈ ਬੱਚਾ, ਕੋਈ ਆਏਗਾ ਘਰ ਦਾ ਕੋਈ ਬੱਚਾ ਵੱਖਾ ਆਪਣੀ, ਸਕੂਲ ਬੱਚਾ ਕਾਪੀ ਵਿਖਾਇਆੇਲੇ, ਸਕੂਲ ਦਾ ਨਾਂ ਹੀ ਪੜ੍ਹੇਗਾ ਜਿਹੜਾ ਹੀ ਵਖੇਗਾ। ਕਿ ਕਿਹੜਾ ਸਕੂਲ ਐ ਕਿੱਥੇ ਏ, ਏਨਾ ਨੇਐਡਰਟਾਈਜ਼ਮੈਂਟ ਕੀਤੀ ਹੋਈ ਆ। ਐਡਵਰਟਾਈਜ਼ਮੈਂਟ ਵੀ ਹੋ ਜਾਂਦੀ ਹੈ, ਤੇ ਇਹਨਾਂ ਨੇ ਪੈਸੇ ਵੀ ਕਮਾ ਲਏ ਕਵਰ ਵੇਚ ਕੇ।
ਹਾਂ ਉਹ ਤੇ ਹੈ ਹੀ ਆ, ਉਹ ਸਾਈਡ ਤੇ ਉਹ ਕੰਮ ਕਰ।
ਉਹ ਕੰਮ ਹੋ ਗਿਆ, ਇੱਕ ਤੇ ਪੈਸਾਂ ਵੀ ਆ ਗਿਆ, ਜਿਲਤ ਵੇਚ। ਤੇ ਉਸਦਾ ਨਾਮ ਵੀ ਛਪ- ਛਪ ਗਿਆ ਆਪਣਾ। ਜਿਹੜਾ ਬੰਦਾ ਸਕੂਲ ਨਾਂ ਪੜੇਗਾ, ਫਿਰ ਕਾਪੀ ਖੋਲ੍ਹੇਗਾ।
ਹਾਂ- ਹਾਂ ਬਿਲਕੁਲ ਸਹੀ ਐ ਗੱਲ, ਲੇਕਿਨ ਉਹ ਨਾ ਤਹਾਨੂੰ ਪਤਾ ਹੀ ਅੱਜ ਕੱਲ੍ਹ ਦੇ ਬੱਚੇ ਇੰਨੇ ਤੇਜ਼ ਨੇ, ਉਹਨਾਂ ਨੂੰ ਸਕੂਲ ਦੀ ਕਾਪੀਆਂ ਅਲੱਗੱ ਚਾਹੀਦੀਆਂ, ਟਿਊਸ਼ਨ ਦੀ ਕਾਪੀਆਂ ਕਾਪੀਆਂ ਅਲੱਗ ਚਾਹੀਦੀਆਂ ਹੈ, ਰਫ ਕਾਪੀਆਂ ਅਲੱਗ ਚਾਹੀਦੀਆਂ ਏ, ਉਹਨਾਂ ਸਕੂਲ ਵਾਲੇ ਆਪਣੀ ਪ੍ਰੋਪਰ ਕਾਪੀ ਦੋ ਤਿੰਨ ਫਾਲਤੂ ਦਿੰਦੇ ਨੇ ਬਸ।
ਹਾਂ ਉਹੀ ਵੇਖੋ ਨਾ ਸਕੂਲ ਵਾਲੇ ਹੁਣ ਜਿਵੇਂ ਕਿ ਆ ਵੇਖੋ ਹੁਣ ਤੁਸੀਂ ਕੋਈ ਤਿਉਹਾਰ ਹੁੰਦਾ, ਸਕੂਲੇ ਮੈਡਮਾਂ ਕਹਿੰਦੀ ਜਮਾਂ ਕਰਾਓ ਜੀ। ਦੀਵਾਲੀ ਆਏ ਹਾਂਜੀ ਦੀਵੇ ਲਿਆਓ ਸੱਤ- ਸੱਤ ਗਿਆ ਕਰਦੀ ਸਾਰੇ ਬੱਚੇ ਚਲੇ ਆਣਗੇ ਹੋਲੀ ਆਈ ਏ, ਜੀ ਰੰਗ ਭੇਜੋ ਬੱਚਿਆਂ ਦੇ ਹੱਥ। ਹੁਣ ਏ ਤਿਓਹਾਰ ਆ ਜੀ, ਪੈਸੇ ਜਮਾ ਕਰਾਓ। ਮੈਡਮ ਨੇ ਏ ਅਸੂਲ ਬਣਾ ਲਿਆ, ਆਪਣੀ ਕਮਾਈ ਦਾ ਪ੍ਰਿੰਸੀਪਲ ਨੇ ਹਾਂਜੀ ਇਹ ਤਿਉਹਾਰ ਮਨਾਉਣਾ ਬੱਚਿਆਂ ਨੂੰ ਦੋ ਪੈਸੇ ਦੋ ਜੀ। ਇੰਨੀ ਪੜ੍ਹਾਈ ਨਹੀਂ ਹੁੰਦੀ, ਜਿੰਨੇ ਤਿਉਹਾਰ ਹੋ ਜਾਂਦੇ ਨੇ ਸਕੂਲਾਂ ਦੇ ਵਿੱਚ। ਪੜ੍ਹਾਈ ਘੱਟ ਤਿਉਹਾਰ ਜਿਆਦਾ, ਅੱਜ -ਕੱਲ੍ਹ ਸਕੂਲਾਂ ਦੇ ਵਿੱਚ।
ਲੇਕਿਨ ਪਤਾ ਵੀ ਚੱਲਦਾ ਨਾ ਬੱਚਿਆਂ ਨੂੰ ਕਿੱਥ ਕੀ ਹੁੰਦਾ ਵਾ, ਕਿਹੜਾ ਤਿਉਹਾਰ, ਕਿਹੜੇ ਉ ਹੁੰਦਾ ਹੈ, ਉਹ ਨੂੰ ਪਤਾ ਵੀ ਲੱਗ ਜਾਂਦਾ ਹੈ। ਹੁਣ ਅਸੀਂ ਕਾਲਜ ਵਿੱਚ ਅਸੀਂ ਘ ਰਮਨਾ ਨ ਹੀ ਮਨ ਆਨਹੀਸਕਦ੍ਹੇ। ਬੱਚੇ ਆਪਣਾ ਉਹ ਕਰ ਲੈਂਦੇ ਦੇਂਦੇ ਨੇ।
ਉਹ ਫਿਰ ਵੀ ਸਕੂਲਾਂ ਚ ਪੜ੍ਹਾਈ ਜਿਆਦਾ ਹੋਣੀ ਚਾਹੀਦੀ ਨਾ, ਸਕੂਲਾਂ ਦੀ ਫੀਸ ਇਨੀ ਮਹਿੰਗੀ ਹੈਗੀ ਏ, ਦੋ ਹਜ਼ਾਰ ਰੁਪਏ ਮਹੀਨੇ ਦੀ ਫੀਸ ਹੈਗੀ ਹੈ, ਸਕੂਲਾਂ ਦੀ ਉੱਤੋਂ ਵੱਖਰੇ ਪੈਸੇ ਹੋਰ ਹੋ ਜਾਂਦੇ ਨੇ ਇਹਨਾਂ ਦੇ ਹੋਰ ਅਲੱਗ, ਦਿਵਾਲੀ ਦੇ ਹੋਲੀ ਦੇ ਕਦੇ ਕੋਈ ਆਇਆ ਈ, ਕਦੇ ਕ੍ਰਿਸਮਸ ਆਇਆ ਈ, ਕਦੇ ਕੁਛ ਆਇਆ ਈ ਸਕੂਲਾਂ ਚ ਭਾਵੇਂ ਘਰ -ਘਰੇ ਨਾ ਮਨਾਉ, ਉੱਥੇ ਤੇ ਮਨਾਣੇ ਪੈਂਦੇ ਨੇ ਪੈਸੇ ਦੇਣੇ ਪੈਂਦੇ ਨੇ।
ਲੇਕਿਨ ਬੱਚਿਆਂ ਨੂੰ ਨੌਲੇਜ ਵੀ ਜਾਂਦੀ ਹੈ ਨਾ, ਫਿਰ ਕਿਹੜਾ ਤਿਉਹਾਰ ਕਹਿਣ ਮਨਾਇਆ ਜਾਂਦਾ, ਹੁਣ ਅਸੀਂ ਤੇ ਘਰ ਮਨਾ ਨਹੀਂ ਸਕਦੇ। ਤਿਉਹਾਰ ਨੂੰ ਬੱਚੇ ਵੇਖਦੇ ਨੇ, ਸਿੱਖਦੇ ਨੇ ਤੇ ਫੇਿਰ ਉਹਨਾ ਨੂੰ ਪਤਾ ਲੱਗ ਜਾਂਦਾ, ਵੀ ਕਿਹੜਾ ਤਿਉਹਾਰ ਕਿੱਦਾਂ ਮਨਾਇਆ ਜਾਂਦਾ ਫਿਰ ਪਤਾ ਲੱਗ ਜਾਂਦਾ ਬੱਚਿਆਂ ਨੂੰ ਦੇਖੋ ਹਾਂ। ਚੰਗੀ ਗੱਲ ਵੀ ਹੈ, ਹੋਰ ਕੀ ਕਹਿ ਸਕਦੇ ਹਾਂ? ਵਧੀਆ ਗੱਲ ਐ। ਆਪਾਂ ਤਾਂ ਸਹੀ ਏ, ਬ ਬੰਦਾ ਸਿੱਖ ਨਵੀਂ ਚੀਜ਼ਾਂ ਸਿੱਖਦੇ ਪਏ ਨੇ ਬੱਚੇ ਹੋਰ ਕੀ
ਨਾ ਥੋੜੇ ਮਤਲਬ ਭੈ ਫੇਸ ਫੂਸ ਘੱਟ ਕਰਨਾ
ਹਾਂ, ਉਹ ਤਾਂ ਹੈ ਹੀ ਹੈ। ਚੀਜ਼ ਤਾਂ ਵੇਖ
ਦੋ ਹਜ਼ਾਰ ਤਾਂ ਮਹੀਨੇ ਦੀ ਫੀਸ ਹੈ ਮਹੀਨਾ ਹੋ ਜਾਂਦਾ, ਦੋ ਹਜ਼ਾਰ ਰੁਪਇਆ ਤਿਆਰ ਰੱਖੋ, ਹਜ਼ਾਰ ਟਿਊਸ਼ਨ ਫੀਸ ਤੇ ਹਜ਼ਾਰ ਮੋਟਾ ਮੋਟਾ ਖਰਚਾ ਹੋ ਜਾਂਦਾ, ਇ ਹੀ ਓ
ਹਾਂ। ਉਹ ਤਾਂ ਹੈ ਹੀ ਹੁਣ, ਐਕਸਟਰਾ ਪੈਸੇ ਲੱਗ ਜਾਂਦੇ ਨੇ। ਬਿਲਕੁਲ-ਬਿਲਕੁਲ‌। ਫੰਡ ਮੰਗਦੇ ਨੇ ਨਾ, ਤਿਉਹਾਰਾਂ ਦੇ ਫੰਡ
ਕਿੰਨੇ ਬੱਚੇ ਖ਼ਰਾਬ ਕਰਦੇ ਨੇ, ਕਲਰ ਲਿਆ ਕੇ ਤਾਂ ਉਹਨਾਂ ਹਰ ਮਹੀਨੇ ਚ ਇਹਨਾਂ ਦਾ ਇੱਕ ਡੱਬਾ ਕਲਰ ਦਾ ਹੀ ਆਉਂਦਾ ਆ
ਹਾਂ, ਬਿਲਕੁਲ ਉਹ ਡਰਾਇੰਗ ਦੀ ਕਾਪੀਆਂ ਨਾਸ ਕਰ ਦਿੰਦੇ ਨੇ ਸਭ ਕਾਪੀ ਚਿੱਤਰਕਾਰੀ ਹੋਈ ਦੀ ਹੁੰਦੀ ਹੈ।
ਤੇ ਹੈ ਹੀ ਆ
ਬਿਲਕੁਲ ਆਪਾਂ ਤੇ ਆਪ ਧਿਆਨ ਰੱਖਣਾ ਪੈਂਦਾ ਬ ਬੜਾ ਕੀ ਨਵੀਂ ਕਾਪੀਆਂ ਨਾਸ ਨਾ ਕਰਨ, ਮੈਡਮਾਂ ਬੋਲਦੀਆਂ ਨੇ ਸਕੂਲ ਕਾਪੀਆਂ ਨਾਸ ਕਰ
ਤੁਹਾਡੀ ਆਵਾਜ਼ ਭੈਣਜੀ, ਕੱਟ- ਕੱਟ ਕੇ ਆਂਦੀ ਪਈਏ।
ਲੈ, ਹੁਣ ਸਹੀ ਆਉਦੀ ਪਈ ਆਵਾਜ਼
ਹਾਂ, ਹੁਣ ਸਹੀ ਆਉਂਦੀ ਪਈ ਹੈ, ਹਾਂ ਹੁਣ ਸਹੀ ਆਉਂਦੀ ਪਹਿਲੇ ਹਾਂ, ਪਹਿਲੇ ਘੱਟ ਦੀ ਪਈ ਸੀ ਆਵਾਜ਼
ਉਹ ਨਾ, ਨੈਟਵਰਕ ਸਾਡੇ ਤਰਫ ਨਾ, ਨੈਟਵਰਕ ਜਿਹੜਾ ਮਾੜਾ- ਮਾੜਾ, ਕਦੀ ਕਦੀ ਨਾ ਘੱਟ ਹੋ ਜਾਂਦਾ। ਫਿਰ ਪ੍ਰੋਬਲਮ ਹੋ ਜਾਂਦੀ ਹੈ।
ਹਾਂ, ਫਿਰ ਉਹ ਤੇ ਹੈ ਹੀ, ਨੈਟਵਰਕ ਇਸ਼ੂ ਹੋ ਜਾਂਦਾ ਹੈ।
ਹਾਂ ਨੈਟਵਰਕ ਇਸ਼ੂ ਹੋ ਜਾਂਦਾ। ਹੁਣ ਕੀ ਕਰੀਏ? ਹੁਣ ਅਸੀਂ ਹੁਣ। ਸੋਚ ਸਹੀ ਚਾਹੇ ਹੁੰਦਾ ਕਦੀ- ਕਦੀ ਫਿਰਰ ਕਦੀ- ਕਦੀ ਹੋ ਜਾਂਦਾ ਆਪੇ ਠੀਕ ਤੇ ਕਦੀ- ਕਦੀ। ਏਦਾਂ ਹੀ ਹੋ ਜਾਂਦਾ ਫੇਿਰ ਹੁਣ ਕੀ ਕਰੀਏ ਹੁਣ? ਬੱਚੇ ਹੀ ਪੜ੍ਹਦੇ ਲੈਣਗੇ, ਫੋਨ ਲੈ ਕੇ ਤੇ ਫੇਿਰ ਗੇਮ ਖੇਣ ਲੱਗ ਜਾਂਦੇ ਨੇ
ਇਹ ਤੇ ਹੈ ਇਹ ਬੱਚੇ ਦੱਸਦੇ ਵੀ ਨੀ ਆ, ਕਿਦਾ ਫੋਨ ਆਇਆ, ਕਿਹਦਾ ਨਹੀਂ ਆਇਆ? ਸਾਡੇ ਕੋਲ ਤਾਂ ਬਿਲਕੁਲ ਦੱਸਦੀ ਹੈ। ਸਾਡੀ ਕੁੜੀ ਤਾਂ ਚੁੱਪ ਚਾਪ ਫੋਨ ਕੱਟ ਦਿੰਦੀ ਐ।
ਹਾਂ ਧਰ ਦਿੰਦੇ ਨੇ। ਮੈਂ ਕਿਹਾ ਸਾਡੇ ਬੱਚੇ ਬੱਚੇ ਦਾ ਫੋਨ ਕੱਟ ਦੇਣਗੇ, ਬਾਅਦ ਚੋਂ ਕਹਿਣਗੇ ਫੋਨ ਆਇਆ ਸੀ।
ਆਹੋ ਪਹਿੱਲੇ ਫੋਨ ਕੱਟ ਦਿੰਦੀ ਆ। ਫਿਰ ਜਦੋਂ ਫੋਨ ਲਾਇਆ ਸੀ ਬਾਅਦ ਵਿੱਚ ਫੇਿਰ ਕਹਿਣਗੇ ਫੋਨ ਆਇਆ ਸੀ, ਫੋਨ ਕੱਟਤਾ ਆ ਆ। ਜੇ ਅਸੀਂ ਆਪੇ ਵੇਖਾਂਗੇ ਤਾਂ ਪਤਾ ਲੱਗੇਗਾ ਪਤਾ ਨੀ ਲਗਦਾ ਕਿਹਦਾ ਫੋਨ ਆਇਆ, ਕਿਹਦਾ ਫੋਨ ਨੀ ਆਉਦਾ। ਨਹ ਬੇ ਬੱਚੇ ਗੇਮ ਖੇਡਦੇ ਨੇ ਤੇ ਆਵਾਜ਼ ਈ ਨੀ ਆਉਣ ਦਿੰਦੇ ਫੋਨ ਦੀ। ਜੇ ਆਵਾਜ਼ ਆਈ ਫੋਨ ਦੀ, ਕੋਲ ਦੀ, ਬੈਲ ਦੀ ਆਵਾਜ਼ ਆ ਗਈ ਤੇ ਫੋਨ ਖੋਇਆ ਜਾਣਾ। ਉਹ ਪਹਿਲਾਂ ਹੀ ਫੋਨ ਸਾਇਲੈਂਟ ਸੂਈਲੈਂਟ ਰੱਖ ਕੇ ਗੇਮ ਖੇਡਦੇ ਹੈਗੇ ਨੇ।
ਹਾਂ ਤਾਂ ਕਿ ਪਤਾ ਨਾ ਲੱਗੇ ਪੜ੍ਹਾਈ ਤੇ ਇਹਨਾਂ ਨੇ ਕਰਨੀ ਨੀ ਆ। ਇਹਨਾਂ ਨੂੰ ਗੇਮ ਖੇਡਵਾ ਦੋ।
ਬਸ ਬਸ ਉਹ ਤੇ ਹੈ ਹੀ। ਹੁਣ ਤੁਹਾਡੇ ਬੱਚੇ ਨਾਨਕੇ ਨਹੀ ਗਏ?
ਨਾ-ਨਾ ਗਰਮੀ ਇਨੀ ਜ਼ਿਆਦਾ ਕਿੱਥੇ ਜਾਣ ਬਚਾਰੇ?
ਅੱਛਾ ਹੁਣ ਤਾਂਲ ਹੋਰ ਵੀ ਜਾਣੇ ਹੋਣਾ। ਹੁਣ ਤਾਂ ਸਕੂਲ ਖੁੱਲ ਜਾਣੇ ਨੇ।
ਹੁਣ ਹੋਰ ਉਹਨੂੰ ਆਪਣਾ ਘਰ ਹੀ ਬੈਣ ਹੁਣ ਕਿੱਥੇ ਜਾਣਗੇ ਗਰਮੀਆਂ ਚ?
ਮ ਹੈ
ਆਪਾਂ ਤਾਂ ਕਹਿਨੇ ਆ ਗਰਮੀ ਚ ਕਿੱਥੇ ਜਾਣਾ ਘਰ ਹੀ ਸਹੀ ਹੋ ਗਰਮੀ ਚ ਕਿੱਥੇ? ਹਾਂ ਹੋਰ ਸਕੂਲ ਵਗ ਤੋਂ ਹੀ ਉਹ। ਚਾਲ ਜਾਣ ਚ ਸਡ ਸਕੂਲ ਜਾ, ਟਿਊਸ਼ਨ ਜਾ ਇੱਥੇ ਜਾਓ ਉੱਥੇ ਜਾ
ਥੋੜਾ ਟੈਮ ਪਾਸ ਹੁਂਦਾ ਚਲੋ ਠੀਕ ਹੈ ਮੈਂ ਵੇਖਾਂ ਜਰਾ। ਕੁੜੀ ਤੰਗ ਕਰਦੀ ਪਈ ਹੈ। ਮੇਰੀ ਵੱਖਾ ਕੀ ਕਰਦੀ ਪਈ ਏ ਮੈਂ ਬਾਅਦ ਚ ਕਰਨੀ ਆ 'ਫੋਨ' ਓਕੇ ਸਤਿ ਸ੍ਰੀ ਅਕਾਲ।